ਸਤਿ ਸ਼੍ਰੀ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
ਵਧੀਆ ਮੈਂ ਵਧੀਆ ਤੁਸੀਂ ਸੁਣਾਓ
ਵਧੀਆ ਜੀ ਪਰਿਵਾਰ ਸਬ ਠੀਕ ਹੈ
ਹਾਂਜੀ ਸਭ ਠੀਕ ਨੇ ਤੁਸੀਂ ਸੁਣਾਓ ਅੱਜ ਕਿਵੇਂ ਯਾਦ ਕੀਤਾ ਹੈ
ਬਸ ਉਹਨਾ ਤੋ ਕੰਮ ਸੀਗਾ ਇੱਕ ਮੇਰਾ ਹੁਨ ਤੁਹਾਡੇ ਨਾਲ, ਫਰੀ ਹੋ ਗਏ ਤੁਸੀ?
ਅੱਛਾ! ਹਾਂਜੀ, ਮੈਂ ਤੇ ਫ੍ਰਰੀ ਆਂ ਬਸ ਹੁਣੇ ਹੀ ਰੋਟੀ ਬਣਾਈ ਏ।
ਅੱਛਾ ਅੱਛਾ
ਬਸ ਫਰੀ ਬੈਠੀ ਹੋਈ ਹਾਂ, ਹਾਂਜੀ ਹਲੇ ਖਾਨਾ ਖਾਨਾ ਏ ਹਲੇ।
ਅੱਛਾ ਅੱਛਾ, ਨਹੀਂ ਤੇ ਟਾਈਮ ਨੀ ਹੈਗਾ ਤੇ ਫਿਰ ਓਹਨਾਂ ਨੂੰ ਫ੍ਰੀ ਹੋ ਕੇ ਕਰ ਲਾਂਗੀ। ਦੱਸ ਦਿਓ ਹੁਨ ਜੇ, ਜੇ ਫਰੀ ਹੋਈ ਤੇ ਫੇਰ ਮੈਂ ਕਰ ਲੈਂਨੀਂ ਹੈ ਗੱਲ।
ਨਹੀਂ ਨਹੀਂ ਤੁਸੀ ਕਰੋ ਗੱਲ, ਮੈਂ ਦੇਖੋ ਬੱਚੇ ਹੁਨੇ ਆਪਨਾ, ਰੋਟੀ ਖਾ ਲਈ ਬੱਚਿਆਂ ਨੇਂ। ਤੇ ਤੁਹਾਡੇ ਭਾਜੀ ਨੇ ਵੀ ਖਾ ਲਈ ਏ, ਤੇ ਮੈਂ ਫ੍ਰਰੀ ਹੋ ਕੇ ਬੈਠੀ ਦੀ ਆਂ। ਮੈਂ ਵੈਸੇ ਤੇ ਲੇਟ ਖਾਂਦੀ ਹਾਂ ਰੋਟੀ, ਆਪਨਾ। ਵਜ ਜਾਂਦੇ ਨੇਂ, ਤਿੰਨ ਚਾਰ ਵਜ ਜਾਂਦੇ ਰੋਟੀ ਨਾ ਹਾਂਜੀ ਤੁਸੀ, ਹਾਂਜੀ ਤੁਸੀ ਸੁਨਾਓ ਬੱਚੇ ਠੀ
ਠੀਕ ਹੈ ਸਭ ਵਧੀਆ, ਬੱਚੇ ਵੀ ਬਸ ਸਕੂਲ ਗਏ ਦੇਆਂ ਹਜੇ ਆਨਾ ਹੈ। ਅੱਜ ਸਕੂਲ ਸਟਾਰਟ ਹੋ ਗਏ ਹੈ ਨਿਆਨਿਆਂ ਦੇ ਤੇ
ਅੱਛਾ!
ਹਾਂਜੀ ਹਾਂਜੀ ਬਸ ਹੁਣੇ ਹੀ ਆ ਜਾਨਗੇ। ਤੇ ਮੈਨੂੰ ਫੇਰ ਇਹ ਕੋਈ ਕੰਮ ਹੀ ਸੀਗਾ ਵਈ, ਕਿੰਨੇ ਦਿਨ ਤੋਂ ਕਹਿ ਰਹੀ ਸੀ। ਮੈਂ ਕਿਹਾ ਭੈਨ ਜੀ ਨੂੰ ਫੋਨ ਕਰਦੀ ਹਾਂ। ਤੇ ਬਸ ਤੁਹਾਨੂੰ ਪਤਾ ਹੈ, ਬੱਚਿਆ ਦੀ ਛੁੱਟੀਆਂ ਕਰਕੇ ਨਾ ਟਾਈਮ ਹੀ ਨਹੀਂ ਮਿਲਿਆ। ਤੇ ਉਹ ਮੈਂ ਤੁਹਾਨੂੰ ਪੁੱਛਨਾ ਸੀਗਾ, ਤੁਸੀ ਓਨਲਾਈਨ ਓਹ ਕੰਮ ਕਰਦੇ ਹੋ ਨਾ ਸੂਟ ਸ ਵਗੈਰਾ ਦਾ, ਮੈਂ ਤੁਹਾਡਾ ਦੇਖ ਖਿਆ ਸੀਗਾ ਔਨਲਾਈਨ, ਤੇ ਉਹ ਫਿਰ ਮੈਂ ਤੁਹਾਡੇ ਕੋਲ ਥੋੜੇ ਨਾ ਸੂਟ ਪਰਚੇਜ ਕਰਨੇ ਸੀ, ਸਮਰ ਦੇ। ਤੇ ਮੈਂ ਤਾਂ ਤੁਹਾਨੂੰ ਕੋਲ ਕਰਨੀ ਸੀ, ਬਈ ਹਾਂ ਮੈਂ ਕਿਹਾ ਜੇ ਤੁਸੀ ਤੇ ਮੈਂ ਦੇਖੇ ਸੀ ਤੁਹਾਡੇ ਵੈਬਸਾਈਟ ਤੇ, ਪਰ ਮੈਨੂੰ ਨਾ, ਮੈਂ ਮੈਂ ਕਹਿੰਦੀ ਸੀ ਕੁਛ ਹੋਰ ਡਿਫਰੈਂਟ ਜਿਹੀ ਚਾਹੀਦੀ ਸੀਗੀ।
ਜਿੱਦਾ ਇਹ ਤਾ ਮੈਂ ਕਸਟਮਾਈਜ਼ ਕਰਵਾ ਲਾਂ।
ਹਾਂਜੀ ਦੇਖੋ ਮੇਰੇ ਕੋਲ ਨਾ ਦ ਦੱਸਨੀਆਂ, ਮੇਰੇ ਕੋਲ ਸਟੀਚਟ ਅਨਸਟਿਚ, ਸੈਮੀ ਸਟਿਚ, ਸਭ ਸੂਟ ਹੈਗੇ ਨੇਂ। ਹਾਂਜੀ! ਔਰ ਜਿਸ ਤਰਾ ਤੁਸੀ, ਕਿਹੋ ਜਿਹਾ ਇਹ ਸਭ ਪਸੰਦ ਕਰਦੇ ਹੋ ਪਾਓਨਾ ਵੈਸੇ?
ਵੈਸੇ ਤਾਂ ਅੱਜ ਕੱਲ ਜਿੱਦਾਂ ਦੇ ਚੱਲੇ ਆ ਸਮਰਿਸ਼ ਜੇ ਓਦਾਂ ਮੈਂ ਨਾ ਖੁੱਦ ਕਸਟਮਾਈਜ਼ ਕਰਵਾਉਣਾ ਸੀਗਾ ਜੇ ਤੁਸੀਂ ਕਸਟਮਾਈਜ਼ ਕਰਵਾ ਦੋਗੇ ਹਾਂ ਮੈਨੂੰ ਮਤਲਬ ਅਨਾਰਕਲੀ ਚਾਹੀਦਾ ਸੀਗਾ ਤੇ ਮਤਲਬ ਫੈਬਰਿਕ ਵਧੀਆ ਹੋਣਾ ਚਾਹੀਦਾ ਅਨਾਰਕਲੀ ਬਣਵਾ। ਮੈਂ ਕਲੀਆਂ ਵਾਲਾ ਤੇ ਅੰਗਰੱਖਾ ਡਿਜ਼ਾਇਨ ਅਤੇ ਪਲੇਨ ਮਤਲਬ ਬਲਿਊ ਬਲਿਊ ਕਲਰ 'ਚ ਬਣਵਾਉਣਾ
ਅੱਛਾ ਦੇਖੋ ਜੀ ਇੱਕ ਤੇ ਪਹਿਲੇ ਗੱਲ ਐਵੇ ਮੇਰੇ ਕੋਲ ਨਾ ਜੋ ਵੀ ਨੇ ਸੈਮੀ ਸਟਿਚ ਸੂਟ ਨੇ ਤੇ ਮੈਂ ਫੈਬਰਿਕ ਤੇ ਲਿਆ ਕੇ ਰੱਖਦੀ ਨੀ ਹਾਂ ਜੀ ਸਭ ਮਤਲਬ ਕੋਟ ਸੈਟ ਨੇ ਫਰੋਕ ਸੂਟ ਨੇ ਤੇ ਹੋਰ ਵੀ ਉਸ ਤੋਂ ਇਲਾਵਾ ਜਿਸ ਤਰ੍ਹਾਂ ਪੈਂਟ ਸਟਾਈਲ ਚ ਹੋ ਗਿਆ ਫਰਸ਼ੀ ਸਲਵਾਰ ਸੂਟ ਨੇ ਮਤਲਬ ਸੈਮ ਹੀ ਸਟਿਚ ਨੇ ਸਾਰੇ ਕੁਛ ਮਤਲਬ ਸਾਈਜ਼ ਅਕੋਡਿੰਗ ਹੋ ਗਿਆ।
ਏਦਾਂ ਤੁਹਾਡੇ ਕੋਲ ਹੋਏਗਾ ਨੀ ਕੋਈ ਚਲੋ ਹੋਏ।
ਹਾਂਜੀ, ਨਹੀਂ-ਨਹੀਂ ਮੈਂ ਤੁਹਾਨੂੰ ਦੱਸ ਨੀਆ, ਮੇਰੇ ਇੱਦਰ ਸ਼ੋਪ ਹੈਗੀ ਐ ਨਾਲ ਹੀ, ਤੇ ਬੜੀ ਵੱਡੀ ਸ਼ੋਪ ਏ ਉਹਨਾਂ ਦਾ, ਓਹ ਨਾ ਨਾਲੇ ਬੁਟੀਕ-ਬੁਟੀਕ ਵੀ ਚਲਾਂਦੇ ਨੇ। ਹਾਂਜੀ! ਟੇਲਰ ਵੀ ਰੱਖਿਆ ਹੋਇਆ ਓਹਨਾ ਨੇਂ, ਸਭ ਫੈਬਰਿਕ ਵਗੈਰਾ, ਸਭ ਕੁਛ
ਅੱਛਾ ਮਤਲਬ ਫੈਬਰਿਕ ਉੱਥੋਂ ਅਸੀ ਆਪਣੀ ਚੋਇਸ ਦਾ ਲੈ ਕੇ ਓਹਨਾਂ ਕੋਲ, ਕਸਟਮਾਈਜ਼ ਕਰ ਦੇਨਗੇ ਨਾ ਮਤਲਬ। ਐ ਵੀਡੀਓ ਕਾਲ ਤੇ ਮਤਲਬ ਕਰ ਲੈਂਦੇ ਆ ਉਹ ਏਦਾਂ ਈ। ਕਿਉਂਕਿ ਫੇਰ ਮੈਂ ਤੁਹਾਨੂੰ ਪਤਾ ਆ ਤਾਂ ਸਕਦੀ ਨੀ ਬੜਾ ਮੁਸ਼ਕਿਲ ਹੈਗਾ ਮੇਰਾ ਨਿਕਲਣਾ।
ਹਾਂਜੀ, ਕੋ ਹਾਂਜੀ ਕੋਈ ਨੀ ਮੈਂ ਕਰਾ ਦਾਂਗੀ ਮੈਂ ਜਾਵਾਂਗੀ। ਅੱਜ ਦੇਖੋ ਔਫ ਸੀਗਾ ਅੱਜ ਮੈਂ ਗਈ ਨੀ ਸ਼ੋਪ ਤੇ।
ਠੀਕ ਐ, ਅੱਛਾ ਮੰਡੇ ਆਫ ਹੁੰਦਾ ਨਾ ਤੁਹਾਡੀ ਮਾਰਕੀਟ ਆਫ ਹੂੰਦੀ।
ਹਾਂਜੀ,
ਠੀਕ ਐ।
ਤੇ
ਚਲੋ ਕੋਈ ਨੀ ਫੇਰ ਤੁਸੀਂ ਜਦੋਂ ਤੁਸੀਂ ਜਾਓਗੇ ਨਾ ਫਿਰ ਮੈਨੂੰ
ਜਾਵਾਂਗੇ। ਮੈਂ ਜਾਵਾਂਗੀ ਕੱਲ ਤੇ ਫਿਰ ਤੁਹਾਨੂੰ। ਫਿਰ ਮੈਂ ਦੱਸਣੀ ਆ ਤੁਹਾਨੂੰ ਹਾਂਜੀ। ਤੇ ਉੱਧਰ ਫੈਬਰਿਕ ਜਿਹੜਾ ਹੈਗਾ ਨਾ ਕਈ ਤਰ੍ਹਾਂ ਦਾ ਹੈਂਡ ਵਰਕ ਆਲਾ ਫੈਬਰਿਕ ਵੀ ਐ ਹੋਰ ਵੀ ਦੂਸਰੇ
ਅੱਛਾ ਹਾਂ, ਨਹੀਂ ਵੈਸੇ ਤਾਂ ਮੈਨੂੰ ਸਿੰਪਲ ਥਰੈਡ ਵਰਕ ਕੀਤੀ ਜਾਏ ਮਤਲਬ ਦੂਸਰੇ ਵਰਕ ਹੈਂਡ ਵਰਕ ਵਾਲੇ ਨਹੀਂ ਮੈਂ ਲੈਣੇ ਗਰਮੀ ਦੇ ਵਿੱਚ ਤਾਂ ਨਹੀਂ ਪੈਂਦਾ ਕੁਛ। ਤੇ ਥਰੈਡ ਦਾ ਵਰਕ ਹੋਜੇ ਬਟ ਉਹ ਵੀ ਮੈਨੂੰ ਥੋੜ੍ਹਾ ਥੋੜਾ ਸਿੰਪਲ ਜਾ ਚਾਹੀਦਾ ਜ਼ਿਆਦਾ ਹੈਵੀ ਨੀ ਚਾਹੀਦਾ। ਮਤਲਬ ਓਨਾ ਕੀ ਚਾਹੀਦਾ ਜਿੰਨਾ ਕੁ ਮੈਂ ਅੰਗਰ ਖੜ ਡਿਜ਼ਾਈਨ ਦੇਣਾ ਨਾ ਉੱਤੇ ਲੈਸ ਲੈਸ ਈ ਕੋਈ ਮਿਲ ਜੇ ਇੱਦਾਂ ਦੀ। ਥੋੜਾ ਜਲਦੀ ਕੰਮ ਹੋਜਾਗਾ ਅੰਬੋਇਡਰੀ ਕਰਨ ਤੋਂ ਕਾਫੀ ਟਾਈਮ ਲੱਗ ਜਾਂਦਾ ਮੈਨੂੰ ਥੋੜਾ ਅਰਜੰਟ ਚਾਹੀਦਾ ਸੀਗਾ। ਉਹ ਮੇਰੇ ਨਾ ਸਕੂ ਬੇਟੇ ਦੇ ਸਕੂਲ ਫੰਕਸ਼ਨ ਹੈਗਾ।
ਅੱਛਾ, ਮਤਲਬ ਤੁਹਾਨੂੰ ਠੀਕ ਨੋਰਮਲ ਚਾਹੀਦਾ।
ਹਾਂ, ਮਤਲਬ ਮੈਂ ਹੈਵੀ ਨੀ ਲੈਣਾ ਉਹਦਾ ਮੈਨੂੰ ਅੱਛਾ ਫੈਬਰਿਕ ਅੱਛਾ ਹੋਣਾ ਚਾਹੀਦਾ ਉੱਪਰ ਉਹਦੀ ਡਿਜ਼ਾਇਨਿੰਗ ਜਿੱਦਾਂ ਮੈਂ ਕਹਿ ਰਹੀ ਆ ਮੈਨੂੰ ਉਹ ਚੀਜ਼ ਚਾਹੀਦੀ ਐ ਮੈਨੂੰ ਬਾਹਵਾਂ ਵੀ ਫੁੱਲ ਸਲਿੱਬ ਚਾਹੀਦੀਆਂ ਵੈ। ਚਾਹੇ ਉਹ ਚੂਨਟ ਵਾਲੀ ਹੋਜੇ ਥੋੜ੍ਹੀ ਜੀ ਤੇ ਨਾਲ ਦੁਪੱਟ ਤਾਂ ਵੀ ਮਤਲਬ ਪਿਓਰ ਦਾ ਦੁਪੱਟਾ ਆਏ ਤੇ ਚ ਬਰੀਕ ਬਰੀਕ ਲੈਸ ਲੈਸੀ ਓਹਦੇ ਤੇ ਹੋਜੇ। ਬਸ ਏਦਾਂ ਦਾ ਚਾਹੀਦਾ ਕੁਛ ਅ ਤੁਸੀਂ ਦੇਖ ਦੇਖ ਲੈਣਾ ਫੇਰ ਮੈਨੂੰ ਜਦ ਜਾਓਗੇ ਸ਼ੋਪ ਤੇ ਤੇ ਫੈਬਰਿਕ ਮੈਨੂੰ ਵਿਖਾ ਦੇਣਾ। ਫੈਬਰਿਕ ਅੱਛਾ ਲੈਣਾ ਤਾਂ ਮੈਂ ਤੁਹਾਨੂੰ ਪਤਾ ਪਲੇਨ ਵਿੱਚੀ ਏ ਤੇ ਉੱਪਰ ਲੇਸ ਵਗੈਰਾ ਫੇਰ ਉਹ ਅਗਰ ਆਪ
ਖੁੱਦ ਦਿਖਾ ਲਾ ਲਗਾ ਦੇਣਗੇ ਠੀਕ ਐ ਨਹੀਂ ਤਾਂ ਫਿਰ ਤੁਹਾਨੂੰ ਹੀ ਜੀ ਫਿਰ ਪਸੰਦ ਕਰਕੇ ਲਿਆ ਕੇ ਦੇਣੀ। ੈ
ਕੋਲ ਨਾ ਸਾਰੇ ਫੈਬਰਿਕ ਨੇ ਕੋਟਨ ਦਾ ਫੈਬਰਿਕ ਐ ਕੋਟਨ ਚ। ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਨਾ ਕਢਾਈ ਆਲਾ ਹਲਕੀ ਹਲਕੀ ਬੂਟੀਆਂ ਆਇਆ ਹਾਂਜੀ ਔਰ ਕੋਈ ਮਤਲਬ ਹਰ ਤਰ੍ਹਾਂ ਦਾ ਕੋਟਨ ਦਾ ਫੈਬਰਿਕ ਹੈਗਾ ਮਤਲਬ ਜਿਸ ਜਾਂ ਘੇਰੇ ਤੇ ਕਢਾਈ ਆ ਹਾਂਜੀ। ਰਿਓਨ ਚ ਕਰਾਓ ਰਿਓਨ ਦਾ ਹੋ ਗਿਆ ਜਿਸ ਤਰ੍ਹਾਂ ਫੈਬਰਿਕ। ਤੇ ਮਲਕੋਟਨ ਹੋ ਗਈ ਆ ਉੱਥੇ, ਹਾਂਜੀ ਇੱਕ ਨਾ ਪਰ ਕਮਲ ਕੋਟਨ ਆਈ ਦੀ, ਉਤੇ ਛੋਟੀ ਛੋਟੀ ਬੂਟੀਆਂ ਨੇ, ਤੇ ਅੱਜ ਕੱਲ੍ਹ ਸਾਰੇ ਨਾ ਅੰਗ ਰੱਖਾ ਸਟਾਈਲ ਸੀਂ, ਸਵਾ ਰਹੇ ਨੇ, ਉਹ ਫੈਬਰਿਕ ਲੈ ਕੇ ਨਾ
ਠੀਕ ਆ ਬਸ ਫਿਰ ਉਹੀ, ਤੁਸੀਂ ਉਹਦੇ ਚ ਤੁਸੀਂ ਮੇਰੀ ਗੱਲ ਸੁਣੋ, ਬਸ ਹੁਣ ਤੁਸੀਂ ਮੈਂ ਜਿਆਦਾ ਉਹਦੇ ਚ ਨ ਨਹੀਂ ਪੈਣਾ ਤੁਸੀ ਉਹੀ ਕਹ ਰਹੇ ਹੋ ਨਾ, ਜੇੜਾ ਉਹਦੇ ਚ ਮੈਨੂੰ ਬਲੂ ਕਲਰ ਮੈਨੂੰ ਇੱਕ ਬਲੂ ਚਾਹੀਦਾ ਹੈਗਾ, ਮੇਰੀ ਹੋਰ ਕੋਈ ਰਿਕੁਇਰਮੈਂਟ ਨਹੀ, ਬਲੂ ਕਲਰ ਹੋਣਾ ਚਾਹੀਦਾ, ਚਾਹੇ ਛੋਟੀ ਛੋਟੀ ਬੂਟੀਆਂ ਹੋਣ, ਤੇ ਬਾਕੀ ਲੈਸ ਜੇ ਤਾਂ ਮਿਲ ਜਾਂਦੀ ਹੈ, ਅੱਛੀ ਗੱਲ ਹੈ, ਕਿ ਉਹ ਡਿਜ਼ਾਇਨਿੰਗ ਮੈਂ ਕਹਿ ਸਾਂ, ਅਗਰ ਤਾਂ ਫਿਰ, ਥੋੜ੍ਹੀ ਲੈਸ ਵਗੈਰਾ ਤਾਂ ਲਾਣੀ ਪੈਣੀ ਹੈ।
ਹਾਂਜੀ ਨਹੀਂ ਸਭ ਕੁਛ ਹੈ, ਉਹਨਾਂ ਕੋਲ ਲੇਸਿਸ ਵਗੈਰਾ, ਸਭ ਕੁਛ ਹੈ। ਤੁਹਾਨੂੰ ਮਤਲਬ ਉਹਦੀ ਉਹ ਨੀ ਪਏਗੀ, ਦਿੱਕਤ ਦੀ ਗੱਲ, ਤੇ ਮੈਂ ਕਰਵਾ ਦਾਂਗੀ, ਵੀਡੀਓ ਕਾਲ ਤੇ ਭਾਵੇਂ ਕਰਵਾ ਦਾਂਗੀ, ਫੇਰ ਤੁਹਾਡਾ ਚੱਕਰ ਵੈਸੇ ਲੱਗੇਗਾ ਕਦੋਂ, ਤੁਸੀਂ ਫਿਰ ਲੈ ਕੇ ਕਦੋਂ ਜਾਓਗੇ।
ਨਹੀਂ ਨਹੀਂ ਫਿਰ ਤੁਸੀਂ ਮੈਂ ਤੁਹਾਨ ਕਹਿ ਰਹੀ ਹ ਉਹਨਾਂ ਨੂੰ ਕੋੋ ਮੈਨੂੰ ਪਾਰਸਲ ਕਰਵਾ ਹੀ ਦੇਣਾ, ਡਿਸਪੈਚ ਕਿਉਂਕਿ ਮੇਰਾ ਤਾਂ ਮੁਸ਼ਕ ਲਿਆਣਾ, ਮੈਂ ਤਾਂ ਹੀ ਤਾਂ ਤੁਹਾਨੂੰ ਕਾਲ ਕੀਤੀ ਕਿ ਔਨਲਾਈਨ ਇੰਨੀ ਜਲਦੀ ਮੈਨੂੰ ਪਤਾ ਹੋਰ ਮੰਗਵਾਉਣ ਤਾਂ ਮੈਂ ਕਿਥ ਹੋਰ ਵੀ ਕਰ ਲਾਂ, ਪਰ ਮੈਨੂੰ ਪਤਾ ਨਾ ਇੰਨੀ ਜਲਦੀ ਨਹੀਂ ਹੋਣਾ ਅਰੇਂਜਮੈਂਟ।
ਤਾਂ ਮੈਂ ਤੁਹਾਨੀ ਕਿਹਾ, ਜੇ ਤੁਸੀਂ ਕਰਵਾ ਸਕ ਸਕਦੇ ਹੋ, ਤੇ ਠੀਕ ਹੈ, ਨਹੀਂ ਤੇ ਫੇਰ ਮੈਂ ਹੋਰ ਓਪਸ਼ਨ ਦੇਖਾਂਗੀ, ਹੋਰ ਕੇ
ਹਾਂ ਨਹੀਂ ਨਹੀਂ ਮੈਂ ਕਰਵਾ ਦਾਂਗੀ, ਦੇਖੋ ਇਹ ਹੁਣ ਮੈਂ ਦ ਜਾਵਾਂਗੀ
ਮਤਲਬ ਨੈਕਸਟ ਮੰਡੇ ਤੱਕ ਮੈਨੂੰ ਮਿਲ ਜਾਏ, ਨੈਕਸਟ ਮੰਡੇ ਤੱਕ ਪੂਰਾ ਵਨ ਵੀਕ, ਤਾਂ ਇੰਨਾ ਫਾਇਦਾ ਵੈਸੇ
ਹਾਂਜੀ ਹਾਂਜੀ, ਕੋਈ ਨੀ ਉਥੇ ਹੋ ਜਾਏਗਾ ਫਿਰ ਦੇਖੋ ਨਾ, ਮੈਂ ਬਜਾ ਕੇ ਪੁੱਛਾਂਗੀ। ਮੈਂ ਪਹਿਲ ਤਾਂ ਪੁੱਛਾਂਗੀ ਨਾ ਉਹਨਾਂ ਕੋਲੋਂ, ਫੈਬਰਿਕ ਤੇ ਚਲੋ ਮੈਂ ਤੁਾਨ ਪਸੰਦ ਕਰਾ ਦਾਂਗੀ।
ਮਿੱਠੀ ਏ
ਤੇ ਸਟਿਚਿੰਗ ਤੇ ਵੀ ਡਿਪੈਂਡ ਹੈ, ਕਿਉਂਕਿ ਦੇਖੋ ਪਹਿਲੇ ਹੀ ਕਾਫ਼ੀ ਸੂਟ ਆਏ ਹੁੰਦੇ ਨੇ, ਉਹਨਾਂ ਕੋਲ ਤੇ ਕੋਈ ਨੀ ਮੈਂ ਕੋਸ਼ਿਸ਼ ਕਰਾਂਗੀ, ਕਿਉਂਕਿ ਦੇਖੋ ਤੁਸੀਂ ਹੁਣ, ਇੰਨੇ ਮਾਣ ਨਾਲ ਤੁਸੀਂ ਫੋਨ ਕੀਤਾ, ਤੇ ਮੈਂ ਕੋਈ ਨੀ, ਮੈਂ ਗੱਲਬਾਤ ਕਰਾਂਗੀ, ਸਾਡੇ ਤੇ ਵੈਸੇ ਬਹੁਤ ਪਿਆਰ ਹੈ ਉਹਨਾਂ ਨਾਲ ਆਪਸ ਚ ਤੇ ਕਰ ਦੇਣਗੇ, ਹਾਂਜੀ, ਤੇ ਤੁਹਾਡਾ ਮੈਂ ਕਰਵਾ ਦਾਂਗੀ। ਤੇ ਤੁਹਾਡੇ ਪਾਰਸਲ ਵੀ ਭੇਜ ਦਾਂਗੀ ਤੁਹਾਨੂੰ ਜਲਦੀ ਤੋਂ ਜਲਦ, ਮੈਂ ਕੋਸ਼ਿਸ਼ ਕਰਾਂਗੀ, ਮਤਲ ਆਪਣੀ ਤਰਫੋਂ ਤਾਂ ਮੈਂ ਪੂਰੀ ਕੋਸ਼ਿਸ਼ ਕਰਾਂਗੀ।
ਕੱਲ੍ਹ ਜਾਓ ਪਹਿਲੇ। ਪਹਿਲੇ ਮੇਰਾ ਇਹੀ ਕੰਮ ਕਰੋ, ਜਾ ਕੇ ਪਹਿਲੇ ਉਹਨਾਂ ਤੋਂ ਕਨਫਰਮ ਕਰਾਓ, ਕਿ ਅਗਰ ਉਹ ਇੰਨੀ ਜਲਦੀ ਕਰ ਦੇਣਗੇ ਰੈਡੀ। ਕਿਉਂਕਿ ਦੇਖੋ ਕਈ ਵਾਰ ਨਹੀਂ ਵੀ ਹੁੰਦਾ ਟਾਈਮ, ਤੇ ਅਗਰ ਤ ਕਰ ਦੇਣਗੇ ਤੇ ਬੜੀ ਅੱਛੀ ਗੱਲ ਹੈ। ਜੇ ਅਗਰ ਨਹੀਂ ਕਰ ਪਾਉਂਦੇ, ਤੇ ਫੇਰ ਮੈਨੂੰ ਤਾਂ ਵੀ
ਹਾਂਜੀ ਦੇਖੋ ਮੈਂ ਨਾ ਇਜ ਕਰਨੀ ਆਂ, ਸ਼ਾਮੀ ਚਲੀ ਜਾਂਨੀ ਆਂ। ਦੇਖੋ ਕੱਲ ਫੇਰ ਹੋਜੇਗਾ, ਇੱਕ ਦਿਨ ਫੇਰ ਪੂਰਾ ਹੋ ਜਾਏਗਾ ਨਾ, ਤੇ ਮੈਂ ਸ਼ਾਮੀ ਜਾਂਨੀ ਆ, ਹਾਂਜੀ ਮਾਰਕੀਟ ਤੇ ਮੈਂ ਉੱਥੋਂ, ਦੇਖੋ ਮੈਂ ਜਾਣਾ ਤਾਂ ਹੈ ਹੀ ਐ, ਉਸ ਪਾਸੇ। ਤੇ ਮੈਂ ਹੁੰਣਦੀ ਆਵਾਂਗੀ, ਤੇ ਤੁਹਾਨੂੰ ਵੀਡੀਓ ਕੋਲ ਕਰਾਂਗੀ। ਤੇ ਆਪਣਾ, ਛੇ ਵਜੇ ਕੋਲ ਜਾਵਾਂਗੀ। ਤੇ ਤੁਸੀਂ ਦੇਖਣਾ, ਫੋਨ ਮੇਰਾ ਚੁੱਕ ਲੈਣਾ ਕਿ ਤੇ ਮੈਂ ਉੱਧਰ ਜਾਵਾਂ, ਤੇ ਤੁਸੀਂ ਫੋਨ ਨਾਲ ਚ ਪਾਵ ਹਾਂਜੀ ਯਾਦ ਰੱਖਣਾ, ਛੇ ਅਤੇ ਸੱਤ ਦੇ ਵਿੱਚ ਮੈਂ ਤੁਹਾਨੂੰ ਕੋਲ ਕਰਾਂਗੀ। ਤੁਹਾਨੂੰ ਫੈਬਰਿਕ ਪਸੰਦ ਕਰਵਾ ਕੇ, ਤੇ ਮੈਂ ਗੱਲਬਾਤ ਕਰਕੇ ਆਪਣਾ ਕਰਵਾ ਦਾਂਗੀ, ਤੁਹਾਡੀ ਵੀ ਗੱਲਬਾਤ ਕਰਾ ਦਾਂਗੀ ਊਨਾ ਨਾਲ, ਜਿਸ ਤਰ੍ਹਾਂ ਤੁਹ ਸਟ ਹਾਂਜੀ। ਹੋ ਸਕੇ ਤੇ ਤੁਸੀਂ ਪਿਕ ਭੇਜ ਦੇਣਾ ਕੋਈ ਹਨਾ ਡਿਜ਼ਾਇਨ ਦੀ ਜਿਸ ਤਰ੍ਹਾਂ ਤੁਸੀਂ
ਹਾਂ ਹਾਂ ਨਹੀ ਨਹੀ ਠੀਕ ਜਿਵੇ ਤੁਹਾਡੀ ਰੈਫਰਸ ਕੋਈ ਪਿਕ ਵੇਖ ਕੇ ਨਾ ਉਦਾਂ ਜਿੱਦਾਂ ਦਾ ਮੈਂ ਕਹਿ ਰਹੀ ਹੈਗੀ ਮੇ ਕੋ ਪਿਕ ਤੇ ਮੈਂ ਫਿਰ ਉਹਨਾਂ ਨੂੰ ਸੈਂਡ ਕਰ ਦਾਂਗੀ।
ਅੱਛਾ ਚਲੋ ਵਧੀਆ ਕੋਈ ਨੀ ਕਰ ਲੈ ਨਾਲ ਹਾਂਜੀ ਠੀਕ ਹੈ ਜੀ ਹਾਂਜੀ ਚੰਗਾ ਸਤਿ ਸ੍ਰੀ ਅਕਾਲ ਜੀ।